ਉਹ, ਮਜਬੂਰੀ ਪੈ ਗਈ ਹੀ ਸੀ ਕੁੜੀਆਂ ਕੋਲ ਚਲੀ ਗਈ
ਮੇਰਾ ਪਤਾ ਜੀਅ ਨੀ ਲੱਗਦਾ ਗਾ, ਹਾਂ ਤੇਰੇ ਭਰੋਸੇ ਤੇ ਮੈਂ ਆਈ ਸੀ।
ਹਾਂ, ਕੁੜੀਆਂ ਦੀ ਸੱਸ ਲੜ ਪਈ, ਤਾਂ ਮੈਨੂੰ ਜਾਣਾ ਪਿਆ
ਅੱਛਾ
ਓ ਵਾਵਾ ਤਾਂ ਠਾਂ ਹੋਏ ਤੇ ਫੇਰ ਮੈ ਤਾਂ ਕਰਕੇ
ਅੱਛਾ
ਹਾਂ ਹਾਂਜੀ, ਨਪ ਅਸੀ ਕਬਾਬ ਬੜੇ ਮਿਲਨੇ ਆ, ਆਸ-ਪਾਸ ਉਹ ਫਿਰ ਤੁਹਾਨੂੰ ਪਤਾ ਉਨੀ- ਇਕੀ ਘਰਾਂ 'ਚ ਹੋਜੇ ਤੇ ਫਿਰ ਹੀ ਆ ਜਾਨਾ ਪੈਂਦਾ, ਧੀਆਂ ਦੇ ਪਿੱਛੇ
ਹਾਂ ਆਂ ਭੈੜੀ ਤਾਂ ਬਹੁਤ ਸੱਸ ਇਹਦੀ, ਮੈਂ ਵੀ ਤਾਂ ਗਈ ਸੀੇ ਇਕ ਵਾਰੀ ਸੱਸ ਬਹੁਤ ਭੈੜੀ ਅੱਛਾ
ਹਮ, ਉਹ ਗੱਲਾਂ ਬਾਤਾਂ ਬੜੀਆਂ ਕਰਦੀ ਹੀ। ਅ ਤੋਂ ਇਸ ਕਰਕੇ ਫੇਰ ਮੈਨੂੰ ਜਾਣਾ ਪਿਆ ਕੁੜੀ ਕਹਿੰਦੀ ਮੰਮੀ ਆ।
ਹਮ, ਤੇਜ ਤਾਂ ਬਹੁਤ ਆ ਵੇਖਣ ਨੂੰ ਲੱਗਦੀ।
ਹੈਗੀ ਤੇਜ ਆ, ਅੱਜ- ਕੱਲ ਭੋਲਾ ਕੋਣ ਆ, ਸੱਸਾਂ ਦੇ ਸ ਸ ਮਾਨ।
ਉਹੀ ਤਾਂ, ਮੁੰਡੇ ਨੂੰ ਮੁੱਠੀ 'ਚ ਕੀਤਾ, ਅੱਜ -ਕੱਲ ਕੌਣ ਸੌਂਦੇ ਮਾਵਾਂ ਦੇ ਮੁੰਡੇ
ਮੁੰਡਾ ਵੀ ਨੀ ਕੇਅਰ ਕਰਦਾ ਕੁੜੀ ਦੀ, ਤੇ ਫਿਰ ਸੱਸ ਵੀ ਨੀ ਕਰਦੀ। ਫਾਲਤੂ, ਗੱਲਾਂ ਕਰਦੀ ਮੇਣੇ ਤਾਨੇ ਦਿੰਦੀ ਫੇਰ ਬੱਚਾ ਨਹੀਂ ਸੁਣ ਸਕਦਾ, ਜਾਣਾ ਪਿਆ ਫਿਰ ਮੈਂਨੂੰ
ਅੱਛਾ
ਹਮ, ਉੱਥੇ ਈ ਆ ਹਜੇ ਤਕ ਹਾਂ ਸੋਹਰਾ ਤਾਂ ਠੀਕ ਐ, ਪਰ ਤੁਹਾਨੂੰ ਪਤਾ ਬੁੜੀਆਂ ਈ ਲੜਦੀਆਂ ਮੁੰਡਾ ਕੁਛ ਕਹਿੰਦਾ ਨੀ, ਮੁੰਡਾ ਪਹਿਲਾਂ ਈ ਮਾਂ ਵਲ ਦਾ
ਅੱਛਾ
ਉਹ ਨੀ ਕੋਈ ਉਨੀ ਇਕੀ ਕਰਦਾ।
ਆਂ
ਰਹਿਣਾ ਹੋਰ ਹਜੇ ਉੱਥੇ, ਹਾਂ ਰਹਿਣਾ ਏ।
ਉਹਨਾਂ ਨੂੰ ਪਤਾ ਲੱਗ ਗਿਆ ਮਾਂ ਗਈ ਹੁਣ, ਇਹ ਨਾ ਹੋਏ ਲੈ ਕੇ ਚੱਲ ਜੇ ਕੁੜੀ ਨੂੰ
ਅੱਛਾ, ਲੈ ਆਵੇ ਕਰੀ ਚਾਰ ਦਿਨ
ਹੁਣੇ ਤੇ ਮਹੀਨਾ, ਪਹਿਲਾਂ ਆਈ ਸੀ। ਹੁਣ ਮਿੰਟ ਕ ਪਿਛੇ ਧੀਆਂ ਨੂੰ ਜੇ ਵਸਾਣਾ ਫੇਰ ਕੁਛ ਨਾ ਕੁਛ ਤਾਂ ਕਰਨਾ ਈ ਪੈਣਾ ਦੂਜਾ ਘਰੇ ਥੋੜਾ ਬਿਠਾਏਆ ਜਾਨਾ, ਓਨਾਂ ਦਾ ਤਮਾਸ਼ਾ ਈ ਫੜ ਲੈਣਾ ਫੇਰ ਚੱਲ ਪੇਕੇ ਚਲੇ ਜਾਂਦੀ
ਹਾਂ, ਏ ਤਾ ਹੈ।
ਗੱਲ ਕਰਕੇ ਲੇਆਉਂਗੇ ਬੰਦੇ ਆਓਂਗੇ ਇਵੇਂ ਥੋੜਾ
ਅੱਛਾ।
ਨਾ ਕੇ
ਅੱਦੀ ਰਾਤੀ ਤੇ ਮੁਸ਼ਕਲ ਹੋ ਜਾਂਦੀ ਮੈਨੂੰ ਸਿਲੰਡਰ ਈ ਭਰਾ ਦੇ ਕਿਤੋਂ
ਕੋਈ ਨੀ ਭਰਾ ਦੇਆਂਗੇ, ਮੈਂ ਆਓਂਗੀ ਤੇ
ਬਾਰੋਂ ਲੇਆ- ਲੇਆ ਰੋਟੀ ਖਾਨ ਡੇਆ। ਕੁੜੀ ਦੇ ਕੋਲਜ ਚਾਲੂ ਹੋ ਜਾਨੇ ਫੇਰ ਮੈਂ ਰੋਟੀ
ਕੋਈ ਨੀਂ ਆ ਗਏ ਤੇ ਤਾਡੇ ਤੋਂ ਮਦਦ ਕਰ ਦਾਂਗੇ ਤਾਡੀ ਲੇਆ ਦਾਂਗੇ ਸਿਲੰਡਰ ਤਾਨੂੰ ਹੋਰ ਸੁਨਾਓ?
ਹਂ, ਹੋਰ ਬਸ
ਸ਼ੁਰੂ ਹੋਏ ਨੀ, ਸਕੂਲ ਤਾਡੇ? ਅੱਸ਼ਾ
ਪੈਲਾਂ-ਪੈਲਾਂ ਸਿਲੰਡਰ ਆ ਜਾਂਦਾ ਨਾ, ਪੈਲਾਂ ਚਲ ਤੂੰ ਦੇ ਦਿੰਦੀ ਸੀ, ਰੋਟੀ ਪਕਾ ਕੇ ਦੇ ਜਾਂਦੀ ਸੀ।
ਹਂ-ਹਂ
ਅਸੀਂ ਹੁ ਮੈਂ ਸਿਲੰਡਰ- ਸਲੂੰਡਰ ਭਰਾ ਦੇ ਫੇਰ ਸਾਨੂੰ ਟੈਨਸ਼ਨ ਨੀ ਰਊਗੀ ਫੇਰ ਜਿੱਥੇ ਮਰਜ਼ੀ ਚੱਲ ਜੇਆ ਕਰੀ
ਹਾਂ, ਮੈਨੂੰ ਵੀ ਐਮਰਜੈਂਸੀ ਹੋਵੇ ਫੇਰ ਈ ਜਾਂਦੇ।
ਹਾਂ
ਐਮਰਜੈੰਸੀ ਪੈੰਦੀ ਫੇਰ ਈ ਜਾਂਨੀ ਓਥੇ ਕੇੜਾ ਘਰ ਛੱਡ ਕੇ ਜਾਏਆ ਨੀ ਜਾਂਦਾ। ਘਰਾਂ ਦੇ ਕੰਮ ਈ ਨੀ ਸੂਤਰ ਆਂਦੇ।
ਹੂੰ।
ਸ਼ੌਕ ਨਾਲ ਤੇ ਜਾਏਆ ਨੀ ਜਾਂਦਾ ਮਜਬੂਰੀ ਐ।
ਅੱਛਾ, ਓਦਾ ਆਏਆ ਸੀ ਫੋਨ?
ਓਨੇ ਆਪਣੀਆਂ ਮਾਰਨੀਆਂ ਹੁੰਦੀਆਂ ਜਦੋਂ ਮਾੜੇ ਦਾ ਕੇਂਦੇ ਨਿੰਦਣਾ ਕੀ, ਤੇ ਤਗੜੇ ਦਾ ਸਲੋਣਾ ਕੀ ਵੋ ਵੱਡੀਆਂ ਹਵਾਵਾਂ 'ਚ
ਹਾਂ ਓ ਆਪਨੀਆਂ ਛੱਡਦੀ ਨੀਂ ਗੱਲ ਓਨਾਂ ਦੇ ਮੁੰਡੇ ਬਾਰ ਐ, ਵੋਟੀਆਂ ਵੀ ਬਾਰ ਐ
ਅੱਛਾ।
ਓਦਾ ਜਮੀਨ ਤੇ ਪੈਰ ਨੀਂ ਲੱਗਦਾ। ਹਾਂ, ਜਦੋਂ ਫੋਨ ਕਰੂਗੀ ਪਤਾ ਕੀ ਕਊਗੀ ਦਸ ਕੀ ਕੇਂਨੀ ਐ? ਹਮ-ਹਮ ਏਦਾਂ ਈ ਕਰਦੇ। ਓਨਾਂ ਨੂੰ ਹੁਣ ਗਰੀਬਾਂ ਤੋਂ ਡਰ ਲੱਗਦਾ ਐ ਨਾ, ਸਾਥੋਂ ਕੁਛ ਮੰਗ ਨਾ ਲੈਣ। ਆਪਾਂ ਤਾਂ ਪੁੱਛਨਾ ਐ ਹਾਂ ਕਿ ਹਾਲ- ਚਾਲ ਐ ਹਾਂ ਵੀ, ਕਿਤੇ ਸਾਡੇ ਨਿਆਣੇ ਨਾ ਬਾਰ ਲੈ ਕੇ ਜਾਣ ਨੂੰ ਕੇ ਦੀਏ।
ਆਹੋ।
ਓਨਾਂ ਨੇ ਏ ਪਾਲਾ ਨਾ ਕਿਤੇ ਪੈਸੇ ਨਾ ਮੰਗ ਲੈਣ। ਹਮ, ਓਨਾਂ ਨੇ ਏ ਵੀ ਕੇ ਤਾ ਸਾਡੇ ਤੋਂ ਪੈਸੇ ਨਾ ਮੰਗ ਲੈ ਤੇ ਜਾਂ ਸਾਡੇ ਬੱਚਿਆਂ ਨੂੰ ਕੈਨਾ ਆਲੈ ਸਾਡੇ ਬੱਚੇ ਵੀ ਬਾਰ ਲੈ ਜੋ।
ਹਾਂ-ਹਾਂ।
ਆਈਓ ਕਾ ਤਰ੍ਹਾਂ ਫੋਨ ਕਰੀ ਜਾਊਗੀ ਕਰੀ ਜਾਊਗੀ ਮੈਂ ਤੇ ਚੁੱਕਦੀ ਨੀ ਹੁੰਦੀ ਏਦਾ ਫੋਨ ਕਈ ਵਾਰੀ ਇੱਕ
ਓ ਆਪਨੀਆਂ ਮਾਰਦੀ ਕਿਸੇ ਦੀ ਥੋੜਾ ਸੁਨਦੀ ਏ। ਹਾਂ ਸਈ ਗੱਲ।
ਹਾਂ ਮੇਰੇ ਦੋਤੇ ਵੇਖਲੋ ਮੇਰੇ ਪੋਤਰੇ ਦੀ ਗੱਲ ਸੁਨ ਲੋੋ। ਆਹ ਮੇਰਾ ਪੋਤਰਾ ਵੇਖ ਲੋ, ਏ ਤੇ ਪੈਲਾਂ ਲੋਕਾਂ ਨੂੰ ਵਖੌਨ ਲੱਗ ਪੈਂਦੀ ਆਹ ਮੇਰਾ ਦੋਤਾ ਐ ਆ ਮੇਰਾ ਪੋਤਰਾ।
ਮੇਰਾ ਬੇਟਾ ਬਾਰ ਗੇਆ।
ਮੇਰਾ ਬੇਟਾ ਬਾਰ ਗਿਆ ਮੇਰੀ ਵਿਆਈ ਆ ਬਸ ਏਈ ਸਬ ਗੱਲਾਂ ਏਦੇ ਕੋਲੇ।
ਏਆਂ ਵੱਡੇਆਂ ਲੋਕਾਂ ਦੀਆਂ ਵੱਡੀਆਂ ਗੱਲਾਂ।
ਪਤਾ ਨੀ ਕੀ ਦਿਮਾਗ ਦਿੱਤਾ ਸਾਰੀਆਂ ਭੈਨਾਂ ਨਾਲੋਂ ਇੱਕ ਵੱਖਰੀ ਜੰਮੀ ਮਾਤਾ ਨੇ ਸਾਡੀ ਨੇ।
ਤਬ ਤੱਕ
ਆਰ
ਹੁਨ ਕਰਨ ਦੀਆਂ ਗੱਲਾਂ ਕਰੂੰਗੀ।
ਓ ਬੰਦੇ ਨੂੰ ਬੰਦਾ ਨੀ ਨਾ ਸਮਝਦੀ ਆ ਨਾ ਚਾਰ ਪੈਸੇ ਆ ਗਏ ਆ।
ਆਹੋ। ਹਾਂ ਬੋਤ ਈ ਕੰਜੂਸ ਆ ਤੇ ਅੱਗੇ ਇੱਥੇ ਸ਼ੇਰੇ ਦੇ ਵਿਆਹ ਚ ਆਈ ਸੀ ਤੇ ਆਵਦੇ ਬੂਟ ਛੱਡਗੀ ਲੱਭਦੀ ਫਿਰੇ ਬੂਟ ਲੱਭਦੀ ਫਿਰੇ ਤੇ ਦੂਜੀ ਦੀਦੀ ਕੈਂਦੀ ਮੈਂ ਲੈ ਜਾਨੇ ਮੈਨੂੰ ਲੱਭ ਕੇ ਤਾਂ ਕੈਂਦੀ ਹਾਏ ਬੂਟ ਨਾ ਲੈ ਕੇ ਜਾਈਂ ਮੇਰੇ, ਬਾਰ ਦੇ ਬੂਟ ਆ ਮੇਰੇ ਓ ਨਾ ਲੈ ਕੇ ਜਾਈਂ ਮੇਰੇ ਬੂਟ ਬੂਟ ਲੱਭਦੀ ਫਿਰੇ, ਤੇ ਮੈਨੂੰ ਕੈਂਦੀ ਲੱਭ ਕੇ ਨਾ ਮੇਰੀ ਕੁੜੀ ਕੋਲ ਪੁਚਾ ਦੀ।
ਵੱਡਾ ਘਰ ਤੇ ਭੁੱਖ ਦਾ ਡਰ।
ਹਾਂ।
ਜਿੰਨੀ ਵੱਡੀ ਓਨੀ ਭੁੱਖੀ।
ਤੇ ਹੋਰ ਜੇ ਕਿਤੇ ਓਦੇ ਘਰੇ ਜਾਓ ਤੇ ਕਓ ਓਨਾਂ ਠੰਡਾ ਠੂੰਡਾ ਪੀਨਾ ਤਾਂ ਅੱਡੇ ਤੋਂ ਪੀ ਆਓ। ਸਾਡੇ ਪਿੰਡ ਨੀ ਮਿਲਦਾ ਗਾ, ਪਿੰਡ ਆਲਾ ਲਿਆਓਨਾ ਔਖਾ ਹੋਏਆ। ਅੱਡੇ ਤੇ ਠੰਡਾ ਪੀ ਆਏਓ ਤੁਸੀਂ ਨਿੰਬੂ ਪਾਨੀ ਪੂਨੀ ਓਥੇ ਮਿਲਦਾ ਓਥੋਂ ਪੀ ਆਏਓ।
ਸਾਡੇ ਘਰ ਜ਼ਿਆਦਾ ਪੈਸੇ ਨਾ ਡਰੰਮਾਂ ਚ ਖੱਟ ਜਾਨਗੇ। ਤੇ ਹੋਰ
ਤੇ ਜੇ ਕਿਤੇ ਆਖੇਆਂ ਅਸੀਂ ਦੀਦੀ ਔਨਾ, ਫ਼ਿਰ ਆਹੂਗੀ ਸਬਜ਼ੀ ਲਿਆਏਓ ਕੋਈ ਮੈਂਨੂੰ ਆਪ ਟਮਾਟਰ ਈ ਲਿਆ ਦਿਓ ਮੈਂਨੂੰ, ਤੋਰੀਆਂ ਲਈ ਆਏਓ ਮੈਨੂੰ, ਲਿਆ ਦਿਓ ਮੈਨੂੰ। ਸਬਜ਼ੀਆਂ ਮੰਗੌਨ ਲੱਗ ਪੈਂਦੀ ਏ।
ਐਡੀ ਭੁੱਖ ਤਾਡੀ ਭੈਨ, ਤੇ ਹੋਰ
ਬੋਤੀ ਭੈੜੀ ਏ ਤੇ ਚੱਲੋ ਮੈਂ ਬਾਦ ਚ ਕਰੂੰਗੀ ਫ਼ੋਨ।
ਠੀਕ ਐ, ਹੁਣ ਮੈਂਨੂੰ ਲਾ ਕੇ ਦੇ ਤਿੰਨ ਵੀ ਦਿਖਣਾ ਵੀ‌ਖੇ ਵਾਜ਼ ਈ